ਸਸ ਰੀ ਕਾਲ ਜੀ।
ਹੋਰ ਕਰ ਸਭ ਠੀਕ?
ਹਾਂਜੀ ਜੀ ਸਭ ਬਧੀਆ ਜੀ।
ਤੁਹਾਡੇ ਏਧਰ ਮੌਸਮ ਕੈਸਾ ਹੈ?
ਮੌਸਮ ਇੱਥੇ ਤਾਂ ਲੱਗ ਰਿਹਾ ਹੈ ਕਿ ਬਾਰਿਸ ਆਊਗੀ।
ਸਾਡੇ ਪਾਸੇ ਵੀ ਪਤਾ ਕੱਲ ਦਾ ਮੌਸਮ ਲੱਗਦਾ ਕਿ ਬਾਰਿਸ ਬਾਰਿਸ਼ ਆਏਗੀ। ਕੱਲ ਵੀ ਮੌਸਮ ਐ ਸੀ ਤੇ ਰਜ ਵੀ ਮੌਸਮ ਅਜ ਪੂਰਾ ਦਿਨ ਨਿਕਲ ਕੱਲ ਦਾ ਫੇਰ ਰਾਤ ਦਾ ਵੀ ਬਾਰਿਸ਼ ਦੀ ਇੱਕ ਬੂੰਦ ਨੀ ਹੈ ਇਤਨੀ ਧੁੱਪ ਏ, ਇਤਨੀ ਧੁੱਪ ਏ ਮਤਲਬ ਬਹੁਤ ਜ਼ਿਆਦਾ ਧੁੱਪ ਏ ਅਰ ਬਾਰਿਸ਼ ਬਿਲਕੁਲ ਵੀ ਨਈਂ ਏ।
ਸਾਡੇ ਹੁਣ ਇੱਕ ਮਹੀਨਾਂ ਹੋ ਗਿਆ ਤੇ ਸੱਤਾ ਤੇ ਅੱ
ਅੱਛਾ! ਸਾਡੇ ਪਾਸੇ ਤੇ ਬਹੁਤ ਘੱਟ ਹੋ ਰਹੀ ਹੈ।
ਸਾਡੇ ਤਾਂ ਪਰਸੋਂ ਇ ਬਾਰਿਸ ਹੋਈ ਸੀ ਪਿੰਡ ਚ।
ਨਹੀਂ-ਨਹੀਂ ਸਾਡੇ ਪਾਸੇ ਤੇ ਬਾਰਿਸ਼ ਦਾ ਨਾਮੋਨਿਸ਼ਾਨ
ਪਤਾ ਲੱਗਣ ਲੱਗ ਗਿਆ ਕਿ ਬਾਰਿਸ਼ ਕਦੋਂ ਆਊਗੀ ਹੁਣ ਨਾ ਦੋ ਦਿਨ ਹੋ ਗਏ ਆ ਤੇ ਦੁਪਹਿਰੇ ਇੰਨੀ ਗਰਮੀ ਪੈਂਦੀ ਹੈ ਏਨੀ ਗਰਮੀ
ਬਸ-ਬਸ।
ਮਤਲਬ ਬੰਦੇ ਨੂੰ, ਗਰਮ ਹਵਾ, ਗਰਮ ਲੂ ਚੱਲ ਰਹੀ ਹੈ ਤੁਹਾਡੀ ਬਿਲਕੁਲ ਲੂ ਚੱਲ ਰਹੀ ਹੈ।
ਹੂੰ ਬੋਲ ਕੋਲਾ ਕਿਤਨੀ ਜ਼ਿਆਦਾ ਗਰਮ ਹਵਾ ਪਤਾ ਗਰਮ ਹਵਾ ਚਲਦੀ ਤੇ ਬੰਦਾ ਰੋਟੀ-ਰੂਟੀ ਵੀ ਘੱਟ ਖਾਂਦਾ ਫੇਰ।
ਤੁਸੀ ਮੰਨੋਗੇ ਨਹੀ ਮੌਸਮ ਇੰਨਾ ਗਰਮ ਹੋਇਆ ਪਿਆ ਕਿ ਪੱਖੇ, ਕੂਲਰ ਕੋਈ ਵੀ ਕੰਮ ਨਈ ਕਰ ਰਿਹਾ।
ਹਾਂ ਬਿਲਕੁਲ ਸਹੀ ਗੱਲ ਏ।
ਹੁਣ ਤੁਸੀਂ ਮੰਨੋਗੇ ਨਹੀਂ ਪਹਿਲਾਂ ਕੀ ਹੁੰਦਾ ਸੀਗਾ ਬਸ ਜਿਵੇਂ ਹੈ ਬਾਰਾਂ ਮਹੀਨੇ ਹੈਗੇ ਮੰਥ ਦੇ।
ਹੂੰ ਹੂੰ
ਪਹਿਲਾਂ ਨਾ ਕੀ ਹੁੰਦਾ ਸੀਗਾ ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਪੱਚੀ ਸਾਲ ਮੇਰੇ ਦਾਦਾ ਦਾਦੀ ਹੈਗੇ ਉਸ ਟਾਈਮ ਤੇ ਚਾਰ ਮਹੀਨੇ-ਚਾਰ ਮਹੀਨੇ ਪੈਂਦੇ ਸੀ ਸਰਦੀ।
ਅੱਛਾ।
ਫਿਰ ਚਾਰ ਮਹੀਨੇ ਪੈਂਦੀ ਗਰਮੀ। ਫਿਰ ਚਾਰ ਮਹੀਨੇ ਪੈਂਦੀ ਸੀ ਬਾਰਿਸ਼। ਇਹ ਨਾ ਮੌਸਮ ਬੰਟੇ ਹੋਏ ਸੀ ਪਹਿਲਾਂ।
ਹਾਂ ਹੁਣ ਤਾਂ
ਹੁਣ ਪਤਾ ਕੀ ਲੱਗ ਰਿਹਾ ਕਿ ਇੱਕ ਤਾਂ, ਜਿਹੜੇ ਦੱਖਤ ਹੈ ਉਹ ਕੱਟ ਰਹੇ ਹੈ।
ਹਾਂ।
ਇਸ ਕਰਕੇ ਨਾ ਮੌਸਮ ਚੇਂਜ ਹੋ ਰਿਹਾ ਪੂਰਾ।
ਮੌਸਮ ਚੇਂਜ ਹੋ ਰਿਹਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਸਰਦੀ ਆਏਗੀ ਤਾਂ ਸਰਦੀ ਇਤਨੀ ਜ਼ਿਆਦਾ ਆ ਜਾਏਗੀ।
ਸਾਡੇ ਨਾ ਹੁਣ, ਬਿਲਕੁਲ-ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ। ਹੁਣ ਸਾਡੇ ਸਰਦੀ ਤੁਸੀਂ ਮੰਨੋਗੇ ਨਹੀਂ ਪਿਛਲੀ ਵਾਰ ਤਾਂ ਇੰਨੀ ਪਈ ਸੀ, ਤਿੰਨ ਮਹੀਨੇ ਪਏ ਸੀ ਸਰ ਦੀ ਇਸ ਵਾਰੀ ਤਾਂ ਨਾ ਇੱਕ ਮਹੀਨਾ ਨੀ ਪਈ ਸਰਦੀ।
ਅੱਛਾ ਹਾਂ ਸਹੀ ਗੱਲ ਏ।
ਉਹ ਸਾਡੀ ਗਰਮੀ ਵੇਖ ਕੇ ਗਰਮੀ ਦੇ ਗਰਮੀ ਦੇ ਚਾਰ ਮਹੀਨੇ ਸੀਗੇ ਗਰਮੀ ਦੇ। ਹੁਣ ਇਸ ਵਾਰੀ ਅੱਠ ਮਹੀਨੇ ਹੋਏ ਗਰਮੀ ਨੂੰ।
ਹਾਂ। ਅਪ੍ਰੈਲ ਦੀ ਗਰਮੀ ਪੈਂਦੀ ਆ ਅਪ੍ਰੈਲ ਦੀ। ਅਪ੍ਰੈਲ, ਮਈ, ਜੂਨ, ਜੁਲਾਈ ਬਹੁਤ ਗਰਮੀ। ਹਜੇ ਤਾਂ ਅਗਸਤ ਆ ਜਾਣੀ ਆ ਤੇ ਜਦੋਂ ਪਸੀਨੇ ਵਾਲੀ ਗਰਮੀਆਂ ਸ਼ੁਰੂ ਚਿਪ ਚਿਪਾਹਟ ਵਾਲੀ।
ਹਾਂਜੀ-ਹਾਂਜੀ।
ਬੁਰਾ ਹਾਲ ਏ ਸਾਡੇ ਇੱਧਰ ਪਤਾ ਗਰਮੀ ਦੇ ਕਾਰਨ ਲੋਕੀ ਨਾ, ਰੋਟੀ ਵੋਟੀ ਰੋਟੀ ਤਾਂ ਖਾਧੀ ਜਾਂਦੀ ਨੀ ਗਰਮੀ ਦੇ ਕਾਰਨ, ਪਾਣੀ ਪਾਣੀ ਪੀਂਦੇ ਜਾਓ ਵੀ ਕਿੰਨਾ ਪਾਣੀ ਪੀ ਲਏ ਬੰਦਾ। ਪਾਣੀ ਪੀ-ਪੀ ਕੇ ਪੇਟ ਖ਼ਰਾਬ ਹੋ ਜਾਂਦਾ, ਰੋਟੀ ਉਲਟੀ ਸਿੱਧੀ ਖਾ ਲਈ ਪੂੜੀਆਂ ਵਗੈਰਾ ਖਾ ਲਈਆਂ। ਡਾਕਟਰ ਕੋਲ ਮੈਂ ਗਈ ਉਸ ਦਿਨ, ਡਾਕਟਰ ਕੋਲ ਮਤਲਬ ਜਿਸਨੇ ਮੇਰੇ ਸਾਮ ਸਾਹਮਣੇ ਪੰਜ ਮਰੀਜ਼ ਆਏ, ਔਰ ਪੰਜਾਂ ਦਾ ਪੇਟ ਖਰਾਬ। ਉਹ ਪੰਜਾਂ ਨੂੰ ਡਰਿੱਪ ਚੜ੍ਹਦੇ ਵੀ, ਪੰਜਾਂ ਨੂੰ ਡਰਿੱਪ ਚੜਦੇ ਵੀ। ਇੱਕ ਨੂੰ ਜਾਵਾਂ ਸ ਇਤਨੀ ਜ਼ਿਆਦਾ ਗਰਮੀ ਹੋ ਗਈ ਸੀ, ਪਿਛਲੇ ਮਹੀਨੇ ਇਤਨੀ ਗਰਮੀ ਹੋ ਗਈ ਸੀ, ਜਿਤਨੇ ਬੰਦੇ ਆਏ ਸਭ ਨੂੰ ਡਰਿੱਪ ਚੜ੍ਹ ਗਈ। ਗਰਮੀ ਦੇ ਕਾਰਨ। ਗਰਮੀ 'ਚ ਸਭ ਪਾਣੀ ਨਿਕਲ ਰਿਹਾ, ਬੋਡੀ 'ਚ ਪਾਣੀ ਬੱਚੇ ਬਚਿਆ ਹੀ ਨੀ ਕੁੱਝ, ਸਭ ਪਾਣੀ ਨਿਕਲੀ ਜਾ ਰਿਹਾ।
ਕੁਛ ਖਾਏ ਨਹੀਂ ਤਾਂ ਮੌਸਮ ਕਰਕੇ।
ਬਿਲਕੁਲ ਇਤਨੀ ਗਰਮੀ ਵੀ ਤਾਂ ਹੈ ਨਾ, ਰੋਟੀ ਖਾਧੀ ਨੀ ਜਾਂਦੀ, ਕਿਤਨਾ ਤੁਸੀਂ ਖਾ ਲੋਗੇ ਚਾਵਲ ਖਾ ਜਾਉਗੇ ਚਾਵਲ। ਖਾ ਸਕਦੇ ਹੋ, ਖਿਚੜੀ ਖਾ ਲੋੋਗੇ, ਏਸੇ ਤਾਂ
ਤੁਸੀਂ ਨਾ, ਤੁਸੀਂ ਨਾ, ਇੱਕ ਚੀਜ਼ ਨੋਟਸ ਕੀਤੀ ਹੈ, ਕਦੇ ਮਤਲਬ ਜਿਹੜਾ ਮੌਸਮ ਚੇਂਜ ਹੋ ਰਿਹਾ, ਆਪਣੇ ਇੱਥੇ ਮਤਲਬ ਗਰਮੀ ਸਰਦੀ ਸਭ ਕੁਛ ਪੈ ਰਹੀ ਹੈ, ਆਪਣੇ ਇੱਥੇ। ਠੀਕ ਹੈ, ਆਪਣੇ ਏਰੀਏ 'ਚ, ਆਪਣੇ ਕਿਉਂ ਪੈ ਰਹੀ ਏ। ਆਪਣੇ, ਇੱਕ ਤਾਂ ਦਰਖਤ ਨੀ ਹੈਗੇ ਇੱਧਰ। ਦਰਖਤ ਹੈਗੇ, ਉਹਨਾਂ ਨੂੰ ਕੱਟ- ਕੱਟ ਕੇ ਸੜਕਾਂ ਮਨਾ ਰਿਹਾ, ਹੁਣ ਤੁਸੀਂ ਨਾ, ਤੁਸੀਂ ਨਾ ਕੋਈ ਨਾਮ, ਤੁਸੀਂ ਕਿੱਥੇ ਮਤਲਬ ਪਤਾ ਏ, ਤੁਸੀਂ ਗਏ ਵੀ ਹੋਣੇ, ਹੁਣ ਸ਼ਿਮਲਾ ਹੈਗਾ, ਕਸ਼ਮੀਰ ਹੈਗਾ। ਚੂਰੋ ਹੈਗੀ, ਉੱਥੇ ਤੁਸੀਂ ਤੁਸੀਂ ਗਏ ਹੋਣੇ ਤੁਸੀਂ ਪਤਾ ਹੀ ਹੋਣਾ ਉਸ ਚੀਜ਼ ਦਾ। ਉੱਥੇ ਨਾ ਤੁਸੀਂ ਜਾ ਕੇ ਬੈਠਿਓ ਤੇ ਨਾ ਇੰਨੇ ਦਰਖਤ ਹੈਗੇ, ਉਹ ਦਰਖਤ ਵੀ ਇੰਨੇ ਨੇ, ਸੌ-ਸੌ ਫੁੱਟ ਉੱਚੇ।
ਹਾਂ ਹਾਂ।
ਉੱਥੇ ਨਾ, ਤੁਸੀਂ ਮੰਨੋਗੇ ਨੀ ਪੰਜ ਦਿਨ ਨੀ ਹੁੰਦਾ ਉੱਥੇ ਬਾਰਿਸ਼ ਚੱਲਦੀ ਰਹਿੰਦੀ ਹੈ।
ਹਾਂ ਸਹੀ ਗੱਲ ਹੈ ਉੱਥੇ ਬਾਰਿਸ਼ ਵੀ ਅੱਛੀ ਪੈਂਦੀ ਹੈ।
ਉੱਥੇ ਉਹ ਜਿਹੜਾ ਏਰੀਆ ਨਾ ਉਹਨਾਂ ਨੂੰ ਪਤਾ ਹੀ ਨਹੀਂ, ਕਿ ਗਰਮੀ ਕੀ ਹੁੰਦੀ ਹੈ।
ਹਾਂ ਸਹੀ ਗੱਲ ਏ।
ਔਰ, ਆਪਣੇ ਤਾਂ ਬੁਰਾ ਹਾਲ ਹੈ ਇੱਧਰ।
ਸਾਡੇ ਪਾਸੇ, ਸਾਨੂੰ ਪੁੱਛਣਾ ਸਰਦੀ ਕੀ ਹੁੰਦੀ, ਇਤਨੀ ਗਰਮੀ ਪੈਂਦੀ ਹੈ।
ਅੱਛਾ ਜੀ।
ਇਤਨੀ ਗਰਮੀ, ਬਹੁਤ ਗਰਮੀ, ਬਹੁਤ ਜ਼ਿਆਦਾ ਗਰਮੀ, ਬਸ ਬੰਦੇ ਦੇ, ਗਰਮੀ ਦੇ ਕਾਰਨ ਕੀ ਖਾਏ ਹੋ। ਉਹ ਰੋਟੀ- ਸਬਜ਼ੀ ਬਣਾਈ ਜਾਓ, ਉਹ ਖਾਦੀ ਨੀ ਜਾਂਦੀ।
ਗਰਮੀ ਚੋਂ ਬੰਦਾ, ਗਰਮੀ ਚ ਬੰਦਾ ਬਾਾਹਰ ਜਾ ਕੇ ਕੰਮ ਵੀ ਨਹੀਂ ਕਰ ਸਕਦਾ, ਘਰੇ ਵੀ ਨਹੀਂ ਰਹਿ ਸਕਦਾ, ਕੁਛ ਵੀ ਨਹੀਂ ਕਰ ਸਕਦਾ।
ਕੁਛ ਵੀ ਨਹੀਂ ਕਰ ਸਕਦਾ, ਔਰ ਬਿਨਾਂ ਪੱਖੇ ਦੇ ਔਰ ਬਿਨਾਂ ਏ ਸੀ ਦੇ ਰਹਿਣਾ, ਕੂਲਰ ਔਰ ਏ ਸੀ ਵਗੈਰਾ ਦੇ ਰਹਿਣਾ ਬਹੁਤ ਵੱਡੀ ਬਹਾਦਰੀ ਏ।
ਹੁਣ ਤੁਸੀਂ ਮੌਸਮ ਦੀ ਗੱਲ ਕਹਿ ਰਹੇ ਹੋ ਨਾ, ਮੌਸਮ ਦੀ, ਮੌਸਮ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਏ ਸੀ।
ਏ ਸੀ।
ਹੁਣ ਤਾਂ, ਹੁਣ ਤਾਂ, ਹੁਣ ਤਾਂ ਏ ਸੀ ਲੈਣੀ ਜ਼ਰੂਰੀ ਹੈ, ਕਿਉਂਕਿ ਹੁਣ ਇੰਨੀ ਗਰਮੀ ਪੈ ਰਹੀ ਹੈ, ਕੁੱਲਰ, ਪੱਖੇ ਕੋਈ ਵੀ ਕੰਮ ਨਹੀਂ ਕਰ ਰਿਹਾ, ਹੁਣ ਏਸੀ ਲਾਣ ਦੀ ਮਜਬੂਰੀ ਹੈ। ਮਗਰ, ਅੱਜ ਤੋਂ ਨਾ ਅੱਜ ਤੋਂ ਪੰਜ, ਛੇ ਸਾਲ ਪਹਿਲਾਂ ਜਿਹੜਾ ਮੌਸਮ ਸਹੀ ਸੀਗਾ ਉਸ ਟਾਈਮ ਲੋਕਾਂ ਨੇ ਘਰ- ਘਰ ਏਸੀ ਲਾ, ਲਈ
ਘਰ -ਘਰ ਏਸੀ ਲਾ ਲਏ, ਸਹੀ ਗੱਲ ਹੈ। ਹੁਣ ਉਹ ਜਰੂਰਤ ਬਣ ਗਈ ਏ।
ਉਹ, ਹੁਣ ਸਹੀ ਗੱਲ ਹੈ ਤੁਹਾਡੀ, ਹੁਣ ਜ਼ਰੂਰਤ ਬਣ ਗਈ ਉਹ।
ਜਰੂਰਤ ਬਣ ਗਈ ਹੈ। ਸਹੀ ਗੱਲ ਹੈ, ਅਸੀਂ ਵੀ ਸਾਡੇ ਘਰ ਵੀ ਦੇਖੋ ਕੂਲਰ ਹੈਗਾ, ਪੱਖਾ ਵੀ ਹੈਗਾ ਚਲਾਨੇ ਕੂਲਰ, ਪੱਖਾ ਲੇਕਿਨ ਉਹ ਮਜ਼ਾ ਨੀ, ਜੋ ਮਜ਼ਾ ਏਸੀ ਚ ਹੀ ਹੈ।
ਹੁਣ, ਆਪਾਂ ਉਸ ਚੀਜ਼ ਦੇ ਆਦੀ ਹੋ ਗਏ ਨਾ
ਆਦੀ ਹੋ ਗਏ, ਬਿਲਕੁਲ ਸਹੀ ਗੱਲ ਹੈ ਆਦੀ ਹੋ ਗਏ ਹਾਂ, ਬਿਨਾਂ ਏਸੀ ਤੋਂ ਰਹਿ ਨੀ ਰਹਿ ਸਕਦੇ ਹੁਣ, ਅਸੀਂ।
ਮੁਸ਼ਕਿਲ ਹੈ ਜੀ ਹੁਣ ਤਾਂ ਜਿਵੇਂ, ਜਿਵੇਂ ਆਪਣੇ ਘਰੇ ਪੰਜਰੂਮ ਹੈਗੇ ਨਾ ਪੰਜ ਰੂਮਾਂ ਚ ਪੰਜੇ ਏਸੀ ਹ।
ਖਾਲੀ ਹੁਣ ਦੇਖੋ ਪਿੰਡਾਂ ਚ ਐਸਾ ਹੁੰਦਾ ਨਾ ਪੇੜ ਵਗੈਰਾ ਜਿਆਦਾ ਹੁੰਦੇ ਨੇ ਪਿੰਡਾਂ।
ਪਿੰਡਾਂ ਚ ਤੁਸੀਂ ਸਹੀ ਕਹਿ ਰਹੇ ਹੋ ਤੁਹਾਡੀ ਗੱਲ ਸਹੀ ਹ ਪਿੰਡਾਂ ਚ ਫਾਇਦਾ ਹੈ। ਕੀ ਮੈਂ ਦਾਦਾ ਦਾਦੀ ਕਹਿੰਦੇ ਹ ਕਿ ਮਤਲਬ ਅਰਜਨ ਤੋਂ ਨਾ ਵੀਹ ਪੱਚੀ ਸਾਲ ਪਹਿਲਾਂ ਕੁਝ ਨਹੀਂ ਸੀ ਖੁੱਲਰ। ਪੱਖੇ ਹੁਣ ਆਏ ਹੈ ਤਾਂ ਅਸੀਂ ਨਾ ਦਰਖਤ ਥੱਲੇ ਦਰਖਤ ਥੱਲੇ ਹਾਂਜੀ ਪਾ ਕੇ ਵਧੀਆ ਮੌਸਮ ਸੀਗਾ ਸੋਰਾਂ ਦੇ ਸੀ ਰਾਤ ਨੂੰ ਤੇ ਫਿਰ
ਬਿਲਕੁਲ ਸਹੀ ਗੱਲ ਹ ਇਦਾਂ ਹੀ ਹੁੰਦਾ ਸੀ ਹੁਣ ਤਾਂ ਪਤਾ ਪਿੰਡਾਂ ਚ ਸਭ ਪੇਰ ਚਲੇ ਗਏ ਨੇ। ਪਿੰਡਾਂ ਵਾਲੇ ਸਾਈਡ ਸ਼ਾਇਦ ਇ ਚ ਕੋਈ ਪੇੜ ਬੰਦਾ ਲਾਂਦਾ ਨਹੀਂ ਜੋ ਲਾਂਦੇ ਨੂੰ ਕੱਟ ਕੱਟ ਕੇ ਉਹ ਜਮੀਨ ਬਣਾ ਲੈਂਦੇ ਨੇ, ਤੇ ਪੇੜ ਕਿੱਥੋਂ ਆਣ, ਹਵਾ ਕਿੱਥੋਂ ਆਏ, ਫੇਰ? ਫਿਰ ਬੰਦੇ, ਏਸੀ, ਕੂਲਰਾਂ ਤੇ ਹੀ ਆਉਣਗੇ।
ਹੋਵੇ, ਬਿਲਕੁਲ -ਬਿਲਕੁਲ, ਸਹੀ ਗੱਲ ਹੈ ਜੀ, ਹੁਣ ਤਾਂ ਇਸ ਕਰਕੇ ਨਾ ਤੁਸੀਂ, ਇੱਕ ਗੱਲ ਬਿਲਕੁਲ ਸਹੀ ਕਹੀ, ਹਵਾ ਹਵਾ ਕਰਕੇ ਨਾ, ਹੁਣ ਬੱਚੇ ਬਿਮਾਰ ਹੋ ਰਹੇ ਆ, ਉਮਰਾਂ ਘੱਟ ਰਹੀ ਹੈ। ਹੁਣ ਤੁਸੀਂ ਮੰਨੋ ਕਿ ਨਹੀਂ, ਬਾਈ -ਬਾਈ, ਤੇਈ -ਤੇਈ, ਸਾਲ ਦੇ ਬੱਚੇ ਨੂੰ, ਹਾਰਟ ਅਟੈਕ ਆ ਰਿਹਾ।
ਹਾਂ- ਹਾਂ, ਸਹੀ ਗੱਲ ਹੈ। ਜਦਕਿ ਮੌਸਮ, ਵਾਯੂ ਸ਼ੁੱਧ ਨਹੀਂ ਹੈ, ਨਾ ਹਵਾ ਸ਼ੁੱਧ ਮੌਸਮ ਵੀ ਖਰਾਬ, ਕੁਝ ਹਵਾ ਵੀ ਸ਼ੁੱਧ ਨਹੀਂ ਮਿਲਦੀ ਪਈ ਹੈ। ਗਰਮੀ ਇਤਨੀ ਜ਼ਿਆਦਾ, ਸਰਦੀ ਇਤਨੀ ਜਿਆਦਾ, ਬਰਸਾਤ ਆਏਗੀ ਤੇ ਬਰ ਬਰਸਾਤ ਆਉਣ ਦਾ ਨਾਮ ਨਹੀਂ ਕਦੇ, ਕਦੀ, ਬਰਸਾਤ ਹੀ ਬਰਸਾਤ ਹੁੰਦੀ ਰਹਿੰਦੀ ਫੇਰ
ਸਾਡੇ ਤਾਪ ਦੇ ਨਾਲ ਇੱਕ ਸਾਸ। ਜਰੂਰ ਨਹੀਂ ਬਣ ਰਿਹਾ ਬਿਲਕੁਲ ਸਟੂਲ ਨਹੀਂ ਬਣ ਰਿਹਾ ਮੈਨੇ ਆਪਕੋ ਕਦੋਂ ਮੌਸਮ ਚੇਂਜ ਹੋ ਰਿਹਾ ਮੌਸਮ ਚੇਂਜ ਹੋ ਰਿਹਾ। ਲੱਗ ਰਿਹਾ।
ਕਦੀ ਬਹੁਤ ਜਿਆਦਾ ਬਰਸਾਤ ਆ ਜਾਂਦੀ ਤੇ ਕਦੀ ਬਹੁਤ ਠੰਡ ਪੈ ਜਾਂਦੀ।
ਹਾਂਜੀ ਹਾਂਜੀ
ਕਦੀ ਵੱਧ ਗਰਮੀ ਤੇ ਕਦੀ ਵੱਧ ਠੰਡ। ਹੁਣ ਦੇਖੋ ਜੋ ਆਮ ਬੰਦਾ ਕਿਤੇ ਜਾਏਗਾ।
ਕਿੱਥੇ ਜਾ ਕੇ ਪਰ ਸਰ ਕਮ ਕਰ ਨਹੀਂ ਸਕਦੇ ਇਨੀ ਗਰਮੀ ਪੈਂਦੀ ਹ ਗਰਮੀ ਕੰਮ ਕਰੂਗਾ ਉਨੇ ਨੱਚ ਆਪਣੇ
ਆਪਣੇ ਉੱਪਰ ਲਾ ਲੈਦੇ ਆ ਬਿਲਕੁਲ ਸਹੀ ਗੱਲ ਹ ਗਰਮੀ ਜਲੂਸ ਕੰਮ ਕਰੇਗਾ ਤੇ ਲੂ ਲੱਗ ਗਏ ਤੇ ਪੈਸੇ ਪਤਾ ਲੱਗ ਜਾਦੇ ਆ ਬੱਚੇ ਕਿੱਥੇ ਪਾਲਣੇ ਫਿਰ ਬੋਤ ਬਸ ਮੌਸਮ ਮੂਸਮ ਸਭ ਖਰਾਬ ਇੰਝ ਜੋ ਗ਼ਰੀਬ ਬੰਦਾ ਜੇਰਾ ਓ ਤੇ ਏ ਸੀ ਲਵਾਣ ਤੋਂ ਰਿਆ ਆਪਣੇ ਘਰ
ਬਿਲਕੁੱਲ ਸਈ ਐ ਜੀ। ਓ ਸਾਡੇ ਨਾ ਮਤਲਬ ਮੌਸਮ-ਮੌਸਮ ਕਰਕੇ ਏ ਜੇੜੀ ਬਾਰਿਸ਼ ਹੁੰਦੀ ਐ ਨਾ ਪਿਲਾ ਕੀ ਸਿਸਟਮ ਸੀਗਾ ਕਿ ਬਾਰਿਸ਼ ਹੋਗੀ ਤੇ ਨੋਰਮਲ ਜਿਵੇਂ ਨੋਰਮਲ ਕੇਂਦੇ ਆ ਨਾ ਆਪਾਂ ਥੋੜ੍ਹੀ ਬੋਤ ਅੱਧਾ ਘੰਟਾ ਇੱਕ ਘੰਟਾ ਬਾਰਿਸ਼ ਹੋ ਗੀ। ਓ ਨੋਰਮਲ ਚ ਓਂਦੀ ਐ ਇੱਥੇ ਨਾ ਬਾਰਿਸ਼ ਆਉ ਗੇ ਨਾ ਪੂਰੇ ਦਿਨ ਵਰਸੋਗੇ ਇੱਥੇ ਕਿੱਚੜ ਬਾੜ ਆਣ ਦੇ ਹਾਲਾਤ ਹੋ ਜਾਂਦੇ ਆ ਕਈ ਵਾਰੀ ਤਾਂ
ਬਿਲਕੁੱਲ ਬਿਲਕੁੱਲ ਸਈ ਗੱਲ ਐ ਬਿਲਕੁੱਲ ਕਦੀ ਓ ਤੇ ਨਾ ਬਿਨ ਮੌਸਮ ਬਰਸਾਤ ਵੀ ਆ ਜਾਂਦੀ ਕਦੀ-ਕਦੀ ਜ ਜਦ
ਹਾਂ-ਹਾਂ ਓਹੀ ਗੱਲ ਐ ਜੀ ਬਿਨ ਮੌਸਮ ਉੱਤੇ ਬਾਦਲ ਹੁੰਦੇ ਨੇ ਜੀ ਥੱਲੇ ਬਾਰਿਸ਼ ਹੋ ਰੀ ਐ
ਓ ਨੁਕਸਾਨ ਦਿੰਦੀ ਐ ਫਿਰ ਬਾਰਿਸ਼ ਹਜੇ ਵਿੱਚੇ ਬਾਰਿਸ਼ ਆਈ ਸੀ ਨਾ ਬਿਨ ਮੌਸਮ ਬਰਸਾਤ ਵਿੱਚ ਜਦੋਂ ਬੜੀ ਬੜੀ ਗੱਲ ਉੜੀ ਸੀ ਕਿਆ ਬਰਸਾਤ ਹੋਦੀ ਐ ਬਿਨ ਮੌਸਮ ਬਰਸਾਤ ਹਾਂ ਬਿਨ ਮੌਸਮ ਬਰਸਾਤ ਸੀ ਉਹ। ਉਸ ਟਾਈਮ ਸ਼ਾਇਦ ਜੁਖਾਮ ਨਈ ਉਸ ਟਾਈਮ ਬੁਖਾਰ ਬਖੂਰ ਬੜਾ ਫੈਲਿਆ ਸੀ ਨਾ ਸ਼ਾਇਦ ਕੋਈ ਬੁਖਾਰ ਤਾਂ ਨੀ ਕੀ ਫੈਲਿਆ ਸੀ।
ਬੁਖਾਰ, ਜ਼ੁਕਾਮ
ਸਭ ਖਾਂਸੀ ਖੁੰਸੀ ਹੋਣ ਸਰਦੀ ਲੱਗ ਗਈ ਸੀ ਬੱਚਿਆਂ ਨੂੰ
ਕਿਉਂਕਿ ਆਪਾਂ ਕੀ ਕਰਦੇ ਆ ਮੇਰੀ ਗੱਲ ਸੁਣੋ ਹੁਣ ਗਰਮੀ ਪੈ ਰਹੀ ਐ ਆਪਣਾਸਿਰ ਗਰਮ ਹੈਗਾ। ਹੁਣ ਠੰਡ ਪੈਣ ਲੱਗੀ ਆਪਣਾ ਸਰੀਰ ਗਰਮ ਸੀਗਾ। ਹੁਣ ਠੰਡਾ ਹੋ ਗਿਆ ਗਰਮ ਸਰਦ ਹੋ ਗਈ ਆਪਾਂ ਨੂੰ। ਸਰੀਰ ਤਾਂ ਸਰੀਰ ਤਾਂ ਨੁਕਸਾਨ ਕਰੂਗਾ ਈ ਫੇਰ।
ਲੇਕਿਨ ਕਈ ਵਾਰ ਐਸਾ ਵੀ ਨਾ ਦੇਖੋ ਹੁਣ ਕਈ